ਤੋ
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।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
ਹਾਂਜੀ, ਵਧੀਆਵਧੀਆ। ਤੁਸੀਂ ਸੁਣਾਓ।
ਬ ਵਧੀਆ ਜੀ ਠੀਕ ਹੈ ਹੋਰ ਕੀ ਕਰ ਰਹੇ ਹੋ ਤੁਸੀਂ ਅੱਜ- ਕੱਲ।
ਤ
ਹਾਂ, ਗਰਮੀ ਤੇ ਹੈਗੀ ਏ ਆ ਹਾਂ ਗਰਮੀ ਚ ਤੇ ਖਾਣ ਬਣ ਖਾਣਾ ਬਣਾਉਣ ਦੀ ਵੀ ਬੜੀ ਦਿੱਕਤ ਏ ਤੇ ਜਦੋਂ ਬੱਚੇ ਕੁਛ ਐਕਸਟਰਾ ਦੱਸਦੇ ਤੇ ਉਹ ਹੋਰ ਲੱਗਦੀ ਅੱਜ
ਆਹ ਉਹੀ ਨਾ ਬੱਚਿਆਂ ਨੂੰ ਨੀ ਹੈਗੀ ਸਾਡੀ ਮੰਮੀ ਸਾਰਾ ਦਿਨ ਹੈ ਬਈ ਜਿਹੜੇ ਜਿਹੜਾ ਮੇਨ ਕੰਮ ਉਹੀ ਕਰਦੀ ਵੀ ਤੇ ਉਹ ਆ ਆਪਣਾ ਹੋਰ ਐਕਸਟਰਾ ਦੱਸਦੇ ਹੈ ਬਣਾ ਲਉ।
ਹਾਂ, ਬਸ ਛੁਟਟੀਆਂ ਹੋਣ ਤੇ ਫੇਰ ਤੇ ਕੁੱਛ ਨਾ ਕੁਛ ਇਨਾਂ ਚਾਹੀਦੇ ਜੇ
ਹਾਂ, ਸਾਰਾ ਦਿਨ ਕਿੰਨੀਆਂ ਤੇ ਇਹਨਾਂ ਨੂੰ ਪੀਣ ਵਾਲੀਆਂ ਉਹ ਚਾਹੀਦੀਆਂ ਡਰਿੰਕ ਚਾਹੀਦੀਆਂ ਨੇ, ਗਰਮੀ ਦੀਆਂ।
ਸਬਜ਼ੀਆਂ ਖਾ ਲੈਂਦੇ ਤੁਹਾਡੇ ਬੱਚੇ ਜਿਹੜੀਆਂ ਅੱਜ ਕੱਲ ਗਰਮੀਆਂ ਦੀਆਂ ਸ
ਸਬਜ਼ੀਆਂ ਦੇ ਵੀ ਬੜੇ ਨੱਖਰੇ ਆ। ਕੁਛ- ਕੁਛ ਖਾ ਲੈਂਦੇ ਆ। ਕੁਛ ਨਹੀਂ ਵੀ ਭਿੰਡੀਆਂ ਬੜੀਆਂ ਪਸੰਦ ਕਰਦੇ। ਭਿੰਡੀਆਂ ਬਣਾ ਲੈਂਦੀ ਹਾਂ ਮੈਂ ਜ਼ਿਆਦਾ
ਹਾਂਜੀ, ਅੱਛਾ।
ਹਾਂ ਬਾਕੀ ਜੇ ਕਹੋ ਕਿ ਤੁਸੀਂ ਘੀਆ ਤੋ ਘੀਆ ਤੋਰੀ ਵੀ ਖਾ ਲੈਂਦੇ ਆ ਚਲੋ, ਘੀਆ ਕੱਦੂ ਨਹੀ ਖਾਂਦੇ ਬਿਲਕੁਲ ਵੀ।
ਉਹ ਨਾ ਬੱਚਿਆਂ ਨੂੰ ਨਾਮ ਸੁਣ ਕੇ ਹੀ ਕੁਛ ਹੁੰਦਾ ਹੈ, ਉਹ ਨਾ ਨਾਮ ਸੁਣ
ਆ ਉਹੀ ਨਾ ਕੋਸ਼ਿਸ਼ ਵੀ ਨਹੀਂ ਕਰਦੇ ਵੀ ਅਸੀਂ ਜਿਹੜਾ ਅਸੀਂ ਆਪਣੀ, ਉਹੀ ਨਾ ਜੜਾ ਜ ਟੇਸਟ ਕਰਕੇ ਤੇ ਵੇਖੀਏ ਕੀ ਪਤਾ ਵਧੀਆ ਹੀ ਲੱਗੇ। ਨਾਮ ਸੁਣਦੇ ਹੀ ਨਾ ਕਰ ਦੇਣੀ। ਟੇਸਟ ਵੀ ਨੀ ਕਰਨਾ ਵੀ ਟੇਸਟ ਹੀ ਕਰ
ਨਾਮ ਤੋਂ ਹੀ ਨਾਮ ਹੀ ਵਿਚਾਰਿਆਂ ਦਾ ਬਦਨਾਮ ਉਹ ਸਬਜ਼ੀਆਂ ਦਾ ਹੈ ਪਰ ਸਭ ਤੋਂ ਵਧੀਆ ਜੇ ਸਬਜ਼ੀਆਂ
ਹਾਂ, ਘੀਆ ਤੋਰੀ ਤੇ ਸਗੋਂ ਬੜੀ ਸਵਾਦ ਬਣਦੀ ਏ ਅਗਰ ਬਣਾਓ ਤੇ, ਚਲੋ ਕੱਦੂ ਦਾ ਤੇ ਥੋੜਾ ਹੋ ਜਾਂਦਾ ਨਾ ਥੋੜਾ ਇੰਝ ਫਿਸ ਜਾਂਦਾ ਮੋਟਾ- ਮੋਟਾ ਜਿਹਾ ਬੰਨਦਾ ਘੀਆ ਤੋਰੀ ਤੇ ਬੜੀ ਕਰਾਰੀ ਬਣਦੀ ਏ ਬਣਾਓ ਤੇ ਬੜੀ ਵਧੀਆ ਬਣਦੀ ਏ।
ਉਹ ਕਿੱਦਾਂ ਬਣਾਉਂਦੇ ਹੋ ਤੁਸੀਂ ਉਦਾ ਘੀਆ ਤੋਰੀ ਵੈਸੇ।
ਘੀਆ ਤੋਰੀ, ਸਿੰਪਲ ਹੀ ਜਿਵੇਂ ਤੜਕਾ ਲਗਾਈ ਦਾ ਏ ਸਾਡੇ ਤੇ ਚਲੋ ਥੋਮ ਜ਼ਿਆਦਾ ਪਸੰਦ ਕਰਦੇ ਆ ਵੀ ਹਰ ਸਬਜ਼ੀ ਚ ਥੋਮ ਪਾਉਣਾ ਹੀ ਪਾਉਣਾ ਚਾਹੇ ਗਰਮੀ ਵੀ ਹੋਏ ਹਾਂ ਥੋਮ ਪਾ ਲਿਆ ਅਹ ਪਿਆਜ ਤੇ ਉਹਨਾਂ ਨੂੰ ਮਤਲਬ ਜੋਬ ਕਰਕੇ
ਭੁੰਨ ਲੋਓ ਚੰਗੀ ਤਰ੍ਹਾਂ, ਟਮਾਟਰ ਵੀ ਹਾਂਜੀ ਟਮਾਟਰ ਵੀ ਚੋਪ ਨੀ ਕਰਦੇ ਟਮਾਟਰ ਕਿਉਂਕਿ ਜ ਥੋੜਾ ਛਿਲਕਾ ਹੁੰਦਾ ਨਾ ਉਹ ਵਾਲਾ ਤੇ ਫੇਰ ਛਿਲਕਾ ਵੀ ਉਹ ਆਉਂਦਾ ਏਹ ਵੀ ਵਿੱਚ ਸਬਜ਼ੀ ਦੇ ਫਿਰ ਉਹ ਪਸੰਦ ਨੀ ਕਰਦੇ।
ਆਹੋ ਫੇਰ ਚਾਹੇ ਬਣ ਵੀ ਜਾ ਫਿਰ ਵੀ ਰਹਿੰਦਾ ਉੱਪਰ ਹਾਂਜੀ ਅੱਛਾ-ਅੱਛਾ। ਠੀਕ ਹੈ।
ਚੰਗੀ ਤਰ੍ਹਾਂ ਚੰਗੀ ਤਰ੍ਹਾਂ ਟਮਾਟਰ ਨੂੰ ਵੀ ਭੁੰਨ ਲਓ ਕਿ ਉਹ ਥੋੜ੍ਹਾ ਤੇਲ ਛੱਡਣ ਲੱਗ ਜੇ ਵਿੱਚ ਮਸਾਲੇ ਪਾਓ ਆਪਣੀ ਮਰਜ਼ੀ ਜੀ ਦੇ ਜਿੰਨਾ ਕੁ ਤੁਸੀਂ ਮਤਲਬ ਪਸੰਦ ਕਰਦੇ ਹੋ। ਹੁਣ ਨਮਕ ਜਿੰਨਾ ਕਈ ਤੇਜ਼ ਖਾਣਾ ਪਸੰਦ ਕਰਦੇ ਸਾਡੇ ਤੇ ਵੈਸੇ ਬਹੁਤ ਲਾਈਟ ਖਾਂਦੇ ਆ ਸਾਰੇ।
ਹਾਂ ਨਹੀਂ-ਨਹੀਂ ਠੀਕ ਹੈ ਚੰਗਾ ਸਗੋਂ ਲਾਈਟ ਹੀ ਖਾਣਾ ਚਾਹੀਦਾ।
ਮੇਰਾ ਬੇਟਾ ਤੇ ਬਿਲਕੁਲ ਖਾ ਕੇ ਰਾਜੇ
ਹਾਂ ਨਹੀਂ ਸਹੀ ਹੈ ਠੀਕ ਹੈ। ਹੂੰ ਵਧੀਆ। ਘਰ ਦੀਆਂ ਨੀ ਨਾ ਖਾਂਦੇ ਪਰ ਬਾਹਰ ਵਾਲੀਆ
ਵੜੀ ਪਾਓ ਵਿੱਚ ਵੜੀ ਜਦੋਂ ਤੜਕਾ ਲਗਾਉਂਦੇ ਹੋ ਨਾਲ ਹੀ ਵੜੀ ਭੁੰਨੋ ਆ ਜਦੋਂ ਗੰਢਾ ਟਮਾਟਰ ਜਿਵੇਂ ਭੁੰਨਦੇ ਆ। ਆਪ ਤੇ ਉਹਦੇ ਵਿੱਚ ਜੇ ਵੜੀ ਪਾ ਪਾ ਕੇ ਵੀ ਨਾਲ ਭੁੰਨ ਲੋੋ ਥੋੜ੍ਹੀ ਜਿਹੀ ਚਲੋ ਬੱਚੇ ਨਹੀਂ ਖਾਂਦੇ ਜਦੋਂ ਸ ਉਹ ਦੇਣੀ ਹੁੰਦੀ ਏ
ਹਾਂ ਤੇ ਉਹ ਨਾ ਦਿਓ ਹਾਂ ਇਹ ਹਾਂ ਆ ਤੂੰ ਯਾਦ ਕਰਾਇਆ ਮੈਂ ਵੀ ਮੰਗਵਾਵਾਂਗੀ ਹਾਂ ਸਵਾਦ ਲੱਗਦੀ ਆ ਕੱਦੂ ਚ ਪਾ ਸਕਦੇ ਹਾਂ ਨਾ
ਕੱਦੂ ਚ ਵੀ ਹਾਂ ਸਵਾਦ ਲੱਗਦੀ ਏ ਸਹੀ ਗੱਲ ਪਰ ਕੱਦੂ ਅਸੀਂ ਬਣਾਂਦੇ ਘੱਟ
ਪਾਂਦੇ ਹੁੰਦੇ ਸੀ ਛੋਲਿਆਂ ਵਾਲੀ ਦਾ ਦਾਲ ਜਿਹੜੀ ਹੁੰਦੀ ਸੀ ਉਹਦੇ ਚ
ਹਾਂ ਛੋਲਿਆਂ ਵਾਲੀ ਦਾਲ ਚ ਕਈ ਤੇ ਕਰਦਾ ਹੀ ਏਦਾਂ ਏ ਕੱਦੂ ਦੀ ਸਬਜ਼ੀ ਬਚਦੀ ਏ ਤੇ ਉਹੀ ਚਲੋ ਜਦੋਂ ਛੋਲਿਆਂ ਦੀ ਦਾਲ ਰੱਖਣੀ ਹੋਏ
ਹਾਂਜੀ, ਹਾਂ ਮੈਂ ਵੀ ਇਸ ਤਰ੍ਹਾਂ ਹੀ ਕਰਦੀ ਸੀ, ਮੇਰੀ ਕਈ ਵਾਰੀ ਦੁਪਹਿਰੇ ਬਚ ਜਾਏ ਮੈਂ ਨਾ ਥੋੜਾ ਜਿਹਾ ਵੇ ਛੋਟਾ ਹੋਣਾ ਵੀ ਛੋਟਾ ਬੱਚਿਆ ਬ ਨਾ ਹੋਣੇ ਬ ਯੂਜ ਹੋ ਸਕਦਾ ਸਭ। ਨਹੀਂ ਆ ਸਕਦਾ ਤੇ ਫਿਰ ਮੈਂ ਥੋੜ੍ਹੀ ਜਿਹੀ ਦਾਲ ਬਣਾ ਲੈਣੀ ਤੇ ਸਗੋਂ ਮੰਮੀ ਮੇਰੇ ਬੜੇ ਖੁਸ਼ ਹੁੰਦੇ ਸੀ, ਸੱਸ ਮੇਰੀ ਬੀ ਏ ਸਹੀ ਕਰਦੀ ਏ ਬਈ ਰਾਤੀ ਦਾਲ ਬਣਾ ਲਈਏ ਵਧੀਆ ਕੰਮ ਹੋ ਗਿਆ।
ਹਾਂ ਨਹੀਂ ਕਰਦੇ ਐਂ ਜੀ ਕਈ ਮੈਂ ਚਲੋ ਕੱਦੂ ਤੇ ਘੱਟ ਹੀ ਬਣਾਈ ਦਾ ਅਸੀਂ ਤੇ ਘੀਆ, ਤੋਰੀ ਪਾ ਦਿੰਦੇ ਆ। ਛੋਲਿਆਂ ਦੀ ਦਾਲ ਹਾਂ ਉਹ ਵੀ ਬਿਲਕੁਲ ਸੇਮ ਇੱਦਾਂ ਹੀ ਟੇਸਟ ਆ ਜਾਂਦਾ ਉਹਦਾ ਵੀ। ਘੀਆ, ਤੋਰੀ ਚਲੋ ਸਾਡੇ ਤੇ ਬਈ ਮੇਰੇ ਹਸਬੈਂਡ ਤਾਂ ਪਸੰਦ ਨਹੀਂ ਨਾ ਕਰਦੇ ਦੇਸੀ ਘਿਓ ਵਿੱਚ, ਕਈ ਤਾਂ ਘਿਆ ਤੌਰੀ ਸੁੱਕੀ ਸਪੈਸ਼ਲ ਦੇਸੀ
ਹਾਂ ਉਹ ਹੁਣ ਮੈਂ ਹੀ ਤਦੀ ਮੈਂ ਪੁੱਛਿਆ ਨਾ। ਤੁਹਾਡੇ ਕੋਲ ਵੀ ਸ਼ਾਇਦ ਤੁਸੀਂ ਵੀ
ਕਈ ਸਪੈਸ਼ਲ ਦੇਸੀ ਘਿਓ ਚ ਬਣਾਉਂਦੇ ਦੇਸੀ ਘਿਓ ਦਾ ਤਾਂ ਟੇਸਟ ਹੀ ਬੜਾ
ਹਾਂਜੀ ਹਾਂ ਉਹ ਤੇ ਹੈ। ਚੀਜ਼ ਚ ਚਾਹੇ ਕੁਛ ਵੀ ਨਾ ਪਾਓ ਸਿਰਫ ਦੇਸੀ ਘਿਓ
ਹਾਂਜੀ ਮੇਰੀ ਮੇਰੀ ਭੈਣ ਏ ਨਾ ਮੇਰੀ ਸਿਸਟਰ ਉਹ ਉਹਨਾਂ ਦੇ ਘਰ ਸਭ ਦੇਸੀ ਘਿਓ ਖਾ ਲੈਂਦੇ ਆ ਸਭ ਉਹਨਾਂ ਦੇ ਘਰ ਕਿਸੇ ਦਾ ਕੋਈ ਨਖਰਾ ਨੀ ਹੈਗਾ। ਵੀ ਕੋਈ ਖਾਂਦਾ ਨੀ ਦੇਸੀ ਘਿਓ ਦੇ ਨਹੀਂ ਬਣਾਨੀਆਂ ਸੀ ਤੇ ਚਲੋ, ਹੁਣ ਆਪਣੇ ਫੈਮਿਲੀ ਮੈਂਬਰਸ ਨੂੰ ਵੇਖਣਾ ਵੀ ਜਿਹੜਾ ਕੋਈ ਨਹੀਂ ਖਾਂਦਾ ਤੇ, ਉਹਦੇ ਕਰਕੇ ਹੁਣ ਵੀ ਵੱਖਰੀ ਵੱਖਰੀ ਚੀਜ਼ਾਂ ਬਣਾ ਲਾ ਤੇ ਚਲੋ। ਆਪਣਾ ਜੋ ਵੀ ਹੈ ਸਰੌਂ ਦੇ ਤੇਲ ਚ ਬਣਾ ਤੀ ਜ਼ਿਆਦਾਤਰ ਉਹੀ ਯੂਜ ਕਰਦੇ ਆ, ਪਰ ਉਹਨਾਂ ਦੇ ਘਰ ਦੇਸੀ ਘਿਓ ਦੀ ਮੈਂ ਖਾ ਆਈ ਨਾ ਵਾਕਈ ਉਹਦਾ ਟੇਸਟ
ਅੱਛਾ ਹਾਂ ਨਹੀਂ -ਨਹੀਂ ਸਵਾਦ ਬਣਦੀ ਉਹ ਵੀ ਇਹ ਤੇ ਗੱਲ ਹੈ।
ਉਹ ਨਾਲ ਚਾਵਲ ਬਣਾਉੰਦੇ ਆ ਚਾਹੇ ਘੀਆ, ਕੱਦੂ ਬਣਾਉਣ। ਚਾਹੇ ਉਹ ਘੀਆ, ਤੋਰੀ ਬਣਾਉਣ ਕੁਛ ਉਹਨਾਂ ਦੀ ਸਬਜ਼ੀਆਂ ਵੀ ਆਪਣੇ ਘਰ ਦੀਆਂ ਨੇ। ਤੇ ਉਹ ਟੇਸਟ ਵੱਖਰਾ ਹੀ ਹੈ ਚੀਜ਼ਾਂ ਦਾ।
ਹਾਂ ਸਾਡੇ ਵੀ ਇੱਧਰ ਚਾਵਲ ਬਣਦੇ ਆ ਕੱਦੂ ਨਾਲ, ਕੱਦੂ ਨਾਲ ਜ਼ਰੂਰ ਚਾ ਕਿਉਂਕਿ ਥੋੜਾ ਪਹਾੜੀ ਟਚ ਹੈ ਨਾ ਸਾਡਾ, ਤੇ ਉਹਨਾ ਦਾ ਵੀ ਪ- ਤੇ ਪਹਾੜੀ ਲੋਕ ਨਾ ਜਿਹੜੇ ਇਸ ਜ਼ਰੂਰ ਬਣਾਉਂਦੇ ਆ ਚਾਵਲ ਕੱਦੂ ਵਗੈਰ
ਹਾਂ, ਬਸ ਉਹਨਾਂ ਦੇ ਘਰ ਵੀ ਇਹੀ ਸਿਸ ਉਹ ਵੀ ਕਹਿੰਦੇ ਆ ਕਹਿੰਦੇ ਕਿਸੇ ਸਾਡੇ ਇਹ ਵੀ ਜਿਵੇਂ ਘੀਆ ਤੋਰੀ ਹੋ ਗਈ ਘੀਆ ਕੱਦੂ ਹੋ ਗਿਆ ਟਿਂਡੇ ਹੋ ਗਏ ਕਹਿੰਦੇ ਅਸੀਂ ਸਾਰੀਆਂ ਚੀਜ਼ਾਂ ਨਾਲ ਚਾਵਲ ਬਣਾਨੀ
ਹਾਂ ਪਸੰਦ ਹੋਏਗਾ ਨਾ, ਖਾਣ ਵਾਲਿਆਂ ਦੀ ਏ ਨਾ ਗੱਲ ਹਾਂ ਬਸ ਉਹ ਹੈ ਖਾਣ ਤੇ ਨਾ ਹਾਂ ਖਾਣ ਵਾਲਿਆਂ ਤੇ ਡਿਪੈਂਡ ਏਨਾ ਜੋ ਉਹਨਾ ਨੂੰ ਪਸੰਦੇ ਫਿਰ ਓ
ਹਾਂ ਕਹਿੰਦੀ ਬੜਾ ਵਧੀਆ ਕਹਿੰਦੀ ਅਸੀਂ ਦੇਸੀ ਘਿਓ ਚ ਬਣਾਦੇਂ ਹਾਂ ਸਾਰੀਆਂ ਚੀਜ਼ਾਂ ਘੀਆ ਕੱਦੂ ਵੀ ਟਿਂਡੇ ਘੀ- ਘੀਆ ਤੋਰੀ ਵੀ ਅਤੇ ਨਾਲ ਬਣਾਉਂਦੇ ਹਾਂ ਚਾਵਲ, ਕਹਿੰਦੀ ਸਾਡੇ ਤਾਂ ਬਹੁਤ ਕਹਿੰਦੀ ਉਸ ਸਭ, ਬੜੇ ਖੁਸ਼ ਹੋ ਕੇ ਖਾਂਦੇ ਸੀ ਸਾਰੀ ਫੈਮਿਲੀ ਮੈਂ ਕਿਹਾ ਵਧੀਆ ਬਈ ਤੁਹਾਡੇ ਖਾ ਲੈਂਦੇ ਆ ਮੈਂ ਕਿਹਾ ਸਾਡੇ ਤੇ ਬਈ ਘੀਆ ਕੱਦੂ ਨੀ ਖਾਂਦੇ ਬਿਲਕੁਲ ਟਿੰਡਿਆਂ ਦਾ ਤੇ ਨਾਮ ਹੀ ਨਾ ਲਵੋ, ਬਈ ਟਿੰਡੇ ਕੀ ਚੀਜ਼ ਨੇ
ਘੀਆ ਕੱਦੂ ਨਹੀਂ
ਗਰਮੀਆਂ 'ਚ ਸਬਜ਼ੀਆਂ ਬਹੁਤ ਹੈਗੀਆਂ ਨੇ ਪਰ ਸਬਜ਼ੀਆਂ ਦੇ ਨਾਮ ਇਹੋ ਜਿਹੇ ਨੇ
ਹਾਂ ਉਹ ਮਤਲਬ ਇੱਕੋ ਥੋੜ੍ਹੀ ਇੱਕੋ-ਇੱਕੋ ਸਵਾਦ ਟਾਈਪ ਚ ਹੋ ਜਾਂਦੀ ਹੈ ਨਾ ਸਭ ਨੂੰ ਬੱਚਿਆਂ ਨੂੰ ਇਹੀ ਲੱਗਦਾ ਹੈ ਕਿ ਇੱਕੋ
ਹਾਂ ਬਸ ਇਹੀ ਚੱਕਰ ਏ ਜਿਵੇਂ ਘੀਆ ਤੋਰੀ ਹੋ ਗਈ ਘੀਆ ਕੱਦੂ ਹੋ ਗਿਆ ਸੇਮ ਟੇਸਟ ਲੱਗਦਾ ਉਹਨਾਂ ਨੂੰ, ਹੁੰਦਾ ਤੇ ਹੈ ਕੁਛ ਫਰਕ ਘੀਆ ਤੋਰੀ ਜਰਾ ਜ਼ਿਆਦਾ ਵਧੀਆ ਬਣਦੀ ਏ, ਹੁੰਦਾ ਫ਼ਰਕ ਪਰ ਫੇਰ ਵੀ ਇੱਕੋ ਜਿਹੀ ਲੱਗਦੀ ਏ ਨਾ
ਹਾਂ ਥੋੜਾ ਸਵਾਦ ਤੇ ਨਾਲੇ ਇੱਕੋ ਹੀ ਲੱਗਦਾ
ਹਾਂ ਬਸ ਅਰਬੀ, ਅਰਬੀ ਵੀ ਬੜੀ ਵਧੀਆ ਬਣਦੀ ਏ ਜੇ ਬਣਾਓ ਤਾਂ ਅਰਬੀ ਵੀ ਬੜੀ ਵਧੀਆ ਬਣਦੀ ਏ, ਮੈਨੂੰ ਤੇ ਸਗੋਂ ਜਿਹੜੀ ਉਹ ਦਹੀਂ ਵਾਲੀ ਅਰਬੀ ਬਣਾਦੇ ਨਾ ਓਹਦੇ ਨਾਲ ਜੈਦਾ ਮੈਨੂੰ ਸਗੋਂ ਸੁੱਕੀ ਅਰਬੀ ਜਿਆਦਾ ਵਧੀਆ ਵਧੀਆ ਲੱਗਦੀ ਏ। ਬਈ ਏੰਝ ਬਿਲਕੁਲ ਪਾਣੀ ਨੀ ਪਾਣਾ ਤੇਲ ਵਾਲੀ ਹੋਏ ਏੰਝ ਅਚਾਰ ਟਾਈਪ, ਔ ਮੈਨੂੰ ਜਿਆਦਾ ਪਸੰਦ ਏ। ਭੋਨ ਭੋਨ ਕੇ ਬਣਾਣੀ। ਬਸ ਲੰਬੀ ਲੰਬੀ ਕੱਟ ਲਈ ਨਾਲ ਹੀ ਲੰਬੇ ਲੰਬੇ ਪਿਆਜ ਮੋਟੇ ਮੋਟੇ। ਤੇ ਓਨਾਂ ਨੂੰ ਜੇੜੀ ਲੋਹੇ ਦੀ ਕੜਾਈ ਹੁੰਦੀ ਐ ਨਾ ਭਾਰੀ ਕੜਾਈ ਹੁੰਦੀ ਦੀ ਏ। ਹਲਕੀ ਕੜਾਹੀ ਚ ਤੇ ਫੇਰ ਲੱਗੇਗੀ ਥੱਲੇ ਲੱਗ ਜਾਂਦੀ ਏ ਭਾਰੀ ਕੜਾਹੀ ਚ ਬਣਾਓ ਨਾ ਲੋਹੇ ਦੀ ਕੜਾਹੀ ਚ ਮਜਾ ਈ ਵੱਖਰਾ ਏ, ਤੇਲ ਪਾ ਕੇ ਔਦੇ ਵਿੱਚ ਸਾਰੀ ਉ ਔ ਕਟ ਇਕਠਾ ਈ ਭੁੰਨੀ ਜਾਓ, ਪਿਆਜ ਤੇ ਅਰਬੀ ਭੁੰਨੀ ਜਾਓ ਬਸ ਔਦੇ ਵਿੱਚ ਭੁੰਣਦੇ ਭੁੰਣਦੇ ਹੀ ਹਲਦੀ, ਨਮਕ, ਮਸਾਲਾ ਜੋ ਪਾਣੈ ਪਾ ਦੋ। ਭੁੰਣਦਿਆਂ ਭੁੰਣਦਿਆਂ ਹੀ ਓਹਨਾਂ ਨੇ ਬਣ ਜਾਣਾ ਏ।
ਹਾਂਜੀ। ਆ, ਮੈਂ ਸ਼ੁਰੂ ਸ਼ੁਰੂ ਚ ਇੱਕ ਦੋ ਵਾਰੀ ਇਸ ਤਰ੍ਹਾਂ ਬਣਾਈ ਸੀ, ਹਾਂਜੀ। ਆ ਨਹੀਂ ਫੇਰ ਤੇ ਪਾਣੀ ਨੀ ਪਾਣਾ ਸੁੱਕੀ ਸਬਜ਼ੀ ਚ ਹੋ ਜੇਗੀ ਨਾ।
ਹਾਂ, ਜਿਵੇਂ ਪਾਣੀ ਪਾ ਦੋ ਨਾ ਮ ਕਈ ਪਾਂਦੇ ਵੀ ਏ। ਪਾਣੀ ਔ ਫੇਰ ਲੇਸ ਛੱਡ ਜਾਂਦੀ ਏ। ਹਾਂ, ਲੇਸ ਛੱਡ ਜਾਂਦੀ ਏ, ਤੇਲ ਦੇ ਵਿੱਚ ਭੁੰਣ ਭੁੰਣ ਕੇ ਬਣਾਓ, ਜਰਾ ਜਿੰਨਾ ਨੀ ਨੇ ਉਨੇ ਚ ਛੱਡਣਾ ਤੇਲ। ਜਾਂ ਜਵੈਨ ਪਾਓ। ਹਾਂ ਅਜਵਾਇਨ ਪਾਓ, ਆ ਔ ਪਾਓ ਅਨਾਰਦਾਨਾ ਪਾਓ।
ਚਲੋ ਮੈਂ ਵੀ ਬਣਾਵਾਂਗੀ, ਅਰਬੀ ਬਣਾਵਾਂਗੀ। ਅੱਜ ਕੱਲ ਅਰਬੀ ਦਾ ਥੋੜਾ ਏ ਕੱਟਣ ਦੀ ਥੋੜੀ ਸਮੱਸਿਆ ਲੱਗਦੀ
ਜਦੋਂ ਪੂਰੀ ਬਣ ਜੇ ਨਾ ਓਦੋਂ ਉੱਪਰੋਂ ਉੱਪਰੋਂ ਦੀ ਪਾ ਦੋ। ਅਤੇ ਥੋੜ੍ਹਾ ਹਲਾ ਦੋ। ਨਹੀਂ ਅਨਾਰ ਦਾਨਾ ਹੈਗਾ, ਨਿੰਬੂ ਹੈ।
ਨਿੰਬੂ ਏ ਅੰਬ ਚੂਰ ਏ, ਹਾਂ ਕੁਛ ਵੀ ਪਾਲੋ ਹਾਂ ਏਹ ਤੇ
ਜੀਰਾ, ਕਾਲੀ ਮਿਰਚ ਕੁੱਟ ਕੇ ਓਹ ਵਾਲਾ ਮਸਾਲਾ ਪਾਓ। ਬੜੀ ਵਧੀਆ ਬਣਦੀ ਏ, ਓਹ ਸਭ ਤੋਂ ਵਧੀਆ ਚੀਜ਼ ਜੇ, ਬੜੀ ਵਧੀਆ ਲੱਗਦੀ ਓਹ ਨਾਲ ਰਾਇਤਾ ਪਾਓ ਤੇ ਜਿਆਦਾ ਸਬਜ਼ੀ ਸ ਮੇਰੇ ਬੱਚੇ ਤੇ ਓਹੀ ਪਸੰਦ ਕਰਦੇ ਐ ਸੁੱਕੀ ਸਬਜ਼ੀ। ਪਾਣੀ ਤੋਂ ਬਿਨਾਂ ਵਾਲੀ ਵੀ ਪਾਣੀ ਪੂਣੀ ਨੀ ਹੋਣਾ ਚਾਹੀਦਾ ਲੇਸ ਵਾਲੀ ਨੀ ਹੋਣੀ ਚਾਹੀਦੀ ਹਾਂ ਪਹਿਲੇ ਪਹਿਲੇ ਸਾਡੇ ਮੰਮੀ ਬਣਾਦੇ ਸੀ ਨਾ ਕੁੂੱਕਰ ਵਿੱਚ ਹੀ ਅਰਬੀ ਤੇ ਉਹ ਇੰਝ ਹੋ ਜਾਂਦੀ ਸੀ ਜਿਵੇਂ ਹੋਰ ਹੀ ਤਰ੍ਹਾਂ ਗਲੀਫੀ ਹੋਈ ਲੇਸਲੀ ਜੀ ਤੇ ਬੱਚੇ ਨਹੀਂ ਪਸੰਦ ਕਰਦੇ ਸੀ ਫਿਰ ਹੁਣ ਇੱਕ ਦੋ ਵਾਰੀ ਮੈਂ ਖੁੱਲ੍ਹੀ ਕੜਾਹੀ ਦੇ ਵਿੱਚ ਇੱਦਾਂ ਈ ਤੇਲ ਦੇ ਵਿੱਚ ਭੁੰਨ ਭੁੰਨ ਕੇ ਬਣਾਈ ਨਾ
ਤੇ ਤੁਹਾਡੇ ਕੱਟਣ ਲੱਗਿਆ ਲੱਗਦੀ ਅਰਬੀ ਹੱਥ ਤੋਹਾਨੂ ਇੱਛਿੰਗ ਹੁੰਦੀ ਹੈ ਖ਼ਾਰਿਸ਼ ਵਗੈਰਾ
ਹਾਂ ਹੁੰਦੀ ਤੇ ਹੈ ਹੀ ਉਹ ਪਤਾ ਕਿ ਥੋੜਾ ਕੱਟਣ ਲੱ ਕੱਟਣ ਤੋਂ ਪਹਿਲੇ ਨਾ ਹੱਥਾਂ ਦੇ ਉੱਪਰ ਮਸਾਜ ਕਰ ਲਉ ਤੇਲ ਦੀ ਆਪਣੀ ਆ ਜਿਹੜੀ ਉਂਗਲਾਂ ਹੈ ਉਂਗਲਾਂ ਦੇ ਵਿੱਚ ਵੀ ਸਾਰੇ ਸਰ੍ਹੋਂ ਦਾ ਤੇਲ ਚੰਗੀ ਤਰ੍ਹਾਂ ਮਤਲਬ ਘੱਟ ਨੀ ਥੋੜਾ ਜਿਆਦਾ ਹੀ ਹਾਂ ਬਾਹਵਾਂ ਤੱਕਣ ਆਪਣੇ ਆ ਗੁੱਟ ਤੱਕਣ ਸਾਰਾ ਆਪਣਾ ਹਾਂ ਤੇਲ ਚੰਗੀ ਤਰ੍ਹਾਂ ਲਾ ਲਓ ਇਹ ਕਰਨ ਤੋਂ ਬਾਅਦ ਵੀ ਖ਼ਾਰਸ਼ ਹੁੰਦੀ ਏ
ਹਾਂ ਖ਼ਾਰਿਸ਼ ਹੁੰਦੀ ਹੁੰਦੀ ਉਹਨੂੰ ਧੋਣਾ ਪੈਂਦਾ
ਪਰ ਜੇ ਅਸੀਂ ਨਹੀਂ ਪਹਿਲੋਂ ਮੈਂ ਏਦਾਂ ਹੀ ਕੱਟਦੀ ਸ ਨਾ ਬਾਅਦ ਵਿੱਚ ਇੰਨੀ ਜ਼ਿਆਦਾ ਖ਼ਾਰਿਸ਼ ਹੁੰਦੀ ਸੀ ਨਾ ਦਿਲ ਕਰਦਾ ਸੀ ਬਸ ਕਰੀ ਜਾਓ ਕਰੀ ਜਾਓ ਬਈ ਹਾਂ
ਜੀ ਮੈਮ
ਫੇਰ ਇੱਕ ਦੋ ਵਾਰੀ ਮੈਂ ਆਪਣੀ ਮੰਮੀ ਨੂੰ ਕਿਆ ਨਾ ਤੇ ਮੰਮੀ ਕਹਿੰਦੇ ਕਿ ਤੂੰ ਨਾ ਤੇਲ ਲਗਾ ਕੇ ਤੇ
ਹਾਂ ਹਾਂ ਨਹੀਂ ਤੇਲ ਮੈਂ ਵੀ ਲਗਾਦੀ ਹਾਂ ਹਾਂ ਜ਼ਿਆਦਾ ਈ--ਹੂ ਪਰ ਫਿਰ ਵੀ ਥੋੜੀ ਬਹੁਤ ਚੱਲ ਲੱਗ -
ਹਾਂ ਫੇਰ ਇਹ ਕਿ ਥੋੜ੍ਹਾ ਜਿਹਾ ਥੋੜ੍ਹਾ ਜਿਹਾ ਫ਼ਰਕ ਪੈ ਜਾਂਦਾ ਵੀ ਜਿਹੜੀ ਜ਼ਿਆਦਾ ਹੁੰਦੀ ਨਾ ਇਰੀਟੇਸ਼ਨ ਉਹ ਨੀ ਹੁੰਦੀ ਹਾਂ ਉਹ ਨੀ ਹੁੰਦੀ ਬਈ ਬਾਕੀ ਹਲਕੀ ਫੁਲਕੀ ਖ਼ਾਰਿਸ਼ ਹੁੰਦੀ
ਇਸ ਤਰ੍ਹਾਂ ਹੀ ਬਣਾਵਾਂਗੀ ਮੈਂ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਏਦਾਂ ਵਾਲੀ ਹੀ ਬਣਾਵਾਂਗੀ
ਬੜੀ ਵਧੀਆ ਬਣਦੀ ਓਹ ਵਾਲੀ ਅਰਬੀ ਤੁਸੀਂ ਬਣਾ
ਹਾਂ ਇਹ ਹੀ ਬਣਾਵਾਂਗੀ ਬਣਾਵਾਂਗੀ ਫਿਰ ਤੁਹਾਨੂੰ ਦੱਸਾਂਗੀ
ਹਾਂ ਅਰਬੀ ਦੇ ਪਕੌੜੇ ਵੀ ਬਣ ਜਾਂਦੇ ਨੇ ਅਰਬੀ ਨੂੰ ਫਰਾਈ ਥੋੜ੍ਹਾ ਮੋਟੀ ਅਰਬੀ ਕੱਟ ਕੇ ਜਿਵੇਂ ਇੱਕ ਅਰਬੀ ਲੰਬੀ ਲਈ ਅਸੀਂ ਜ਼ਿਆਦਾ ਮੋਟੀ ਨਾ ਹੋਏ ਮਤਲਬ ਚਾਰ ਪੀਸ ਕਰ ਲਓ ਤੇ ਉਹਨੂੰ ਚੰਗੀ ਤਰ੍ਹਾਂ ਨਮਕ ਲਗਾ ਕੇ ਰੱਖ ਦੋ ਧੋਲੋ ਧੋਣ ਤੋਂ ਬਾਅਦ ਸੁੱਕੇ ਕੱਪੜੇ ਨਾਲ ਪੂੰਜਣਾ
ਹਾਂਜੀ ਹਾਂਜੀ ਤੇ ਇਹਨੂੰ ਵੀ ਤੁਸੀਂ ਜਿਹੜੀ ਸਬਜ਼ੀ ਬਣਾਉਣੀ ਇਹਨੂੰ ਵੀ ਤੇ ਧੋਂਦੇ ਹੋਵਗੇ ਨਹੀਂ ਨਹੀਂ ਜਿਹੜੀ ਸਬਜ਼ੀ ਬਣਾਉਂਦੇ ਹੋ ਇਹਨੂੰ ਵੀ ਧੋ ਕੇ ਰੱਖੋ।
ਹਾਂਜੀ ਹਾਂ ਬਿਲਕੁਲ ਸੇਮ ਸੇਮ ਏਦਾਂ ਹੀ ਕਰਨਾ ਹੈ।
ਮੁੱਕ ਧੁੱਪੇ ਰੱਖ ਦੋ
ਹਾਂ ਸੇਮ ਏਦਾਂ ਹੀ ਕਰਨਾ ਏ ਪਾ ਉਹ ਨਮਕ ਲਗਾ ਕੇ ਰੱਖਣਾ ਏ। ਫਿਰਨ ਧੋਣਾ ਏ ਧੋਣ ਤੋਂ ਬਾਅਦ ਥੋੜ੍ਹੀ ਦੇਰ ਧੁੱਪੇ ਰੱਖ ਦੋਨਾਂ ਵੀ ਥੋੜ੍ਹਾ ਪਾਣੀ ਓਦਾਂ ਹੀ ਵੀ ਆਪਣਾ ਧੁੱਪ ਨਾਲ ਹੀ ਸੁੱਕ ਜੇ ਤੇ ਥੋੜਾ ਬਹੁਤ ਜਿਹੜੀ ਕਸਰ ਰਹਿ ਜਾਂਦੀ ਹੈ ਕੋਈ ਆਪਣਾ ਪੋਨਾ ਵਗੈਰਾ ਲੈ ਕੇ ਕੇ ਕੋਟ ਚੰਗੀ ਤਰ੍ਹਾਂ ਡਰਾਈ ਕਰ ਲੋ ਸੇਮ ਫਿੰਗਰ ਚਿੱਪਸ ਵਕਣ ਵੀ ਬਣ ਜਾਂਦੇ ਆ
ਅੱਛਾ ਠੀਕ ਆ ਚਲੋ ਠੀਕ ਆ ਮੈਂ ਬਣਾਵਾਂਗੀ ਫੇਰ ਤੁਹਾਨੂੰ ਦੱਸਾਂਗੀ। ਚਲੋ ਬਹੁਤ ਬਹੁਤ ਵਧੀਆ। ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹਾਂਜੀ ਠੀਕ ਠੀਕ ਹੈ ਜੀ।